ਹੈਲੋ।
। ਹਾਂਜੀ 'ਸਤਿ ਸ਼੍ਰੀ ਅਕਾਲ'।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਨੇ। ਬਸ ਜੀ ਵਧੀਆ ਹਾਂਜੀ, ਹਾਂਜੀ।
ਰਆ ਸੀ
ਠੀਕ ਮ ਬਸ ਰੋਟੀ,
ਕੀ ਕਰ' ਰਹੇ ਸੀ।
ਰੋਟੀ ਖਾਂ ਕੇ 'ਰੋਟੀ' ਖਾ ਕੇ ਬੈਠੇ ਆ ਵਸ ਨਹੀਂ ਤੁਸੀਂ ਸੁਣਾਓ।
ਅੱਛਾ, ਅਸੀਂ ਵੀਓਨੇ ਰੋਟੀ ਖਾਈਏ ਬੱਚੇ ਆਏ ਸੀ।
ਕੀਂ ਬਣਾ ? ਅੱਛਾ, ਅੱਛਾ ਕੀ ਬਣਾਇਆ। ਅੱਛਾ ਆ ਅੱਛਾ, ਅੱਛਾ ਹਾਂ ਰਾਜਮਾ ਚਾਵਲ ਬੱਚਿਆਂ ਨੂੰ ਪਸੰਦ ਤਾਂ ਹੁੰਦਾ ਨੇ।
ਹਾਂ 'ਸਵੇਰੇ' ਤੁਹਾਨੂੰ ਪਤਾ ਬਈ। ਆਲੂ ਫਰਾਈ ਕਰਤੀ, ਭਿੰਡੀ ਫਰਾਈ ਕਰਤੀ। ਉਹ ਲੈ ਜਾਂਦੇ ਨੇ ਫੇਰ ਬੋਲਦੇ ਸੀ ਮੇਢ ਪੈਰੇ ਆਂ। ਬਈ 'ਸਕੂਲੋਂ'ਦੀ ਆ ਕੇ ਅਸੀਂ ਕੁਛ ਹੋਰ ਖਾਵਾਂਗੇ।
ਹਾਂ ਆਂ ਤਾ ਹੇਗਾ। ਬੱਚਿਆਂ ਦੀ ਫਿਰ ਅਲੱਗ, ਅਲੱਗ ਫਰਮਾਇਸ਼ਾਂ ਹੋਣੀ ਸ਼ੁਰੂ ਹੋ ਜਾਂਦੀਆਂ। ਸਕੂਲ ਜਾਂਦੇ ਨੇ ਤੇ 'ਸਨੈਕਸ' ਵੀ ਚਾਹੀਦੇ ਨੇ। ਚਲੋ ਫਿਰ, ਹਮ ਹੋਰ ਬਾਰਿਸ਼। ਹੋ ਰਹੀ ਹੈ। ਉਧਰ ਤੁਹਾਡੇ ਵੱਲ
ਸਵੇਰ ਦਾ ਸਵੇਰ ਦਾ ਮੌਸਮ ਤੇ ਹੋ ਰਿਹਾ ਸੀ। ਬਾਰਿਸ਼ ਦਾ ਜਿਵੇਂ ਬਹੁਤ ਤੇਜ਼ 'ਬਾਰਿਸ਼' ਆਏਗੀ। ਪਰ ਹੁਣ ਥੋੜਾ ਜਿਹਾ ਮੌਸਮ ਥੋਂੜਾ ਹੋ ਰਿਹਾ 'ਚੇਂਜ' ਆਏ ਨਹੀਂ ਹੈ ਪਰ।
ਅੱਛਾ, ਅੱਛਾ ਸਾਡੇ ਤੇ ਦੋ ਦਿਨ ਹੋ ਗਏ 'ਬਾਰਿਸ਼' ਨਹੀਂ ਰੁਕਦੀ ਪਈ।
ਨਹੀਂ ਇੱਥੇ ਰੋਜ਼ ਬੰਣਦਾ ਹੈ। ਮੌਸਮ ਪਰ ਬਾਰਿਸ਼
ਅੱਛਾ, ਅੱਛਾ, ਅੱਛਾ ਸਾਡੇ ਤੇ ਦੋ ਦਿਨ ਹੋ ਗਏ। ਬਾਰਿਸ਼ ਨਹੀਂ ਡੁਕਦੀ ਪਈ
ਅੱਛਾ ਗਰਮੀ ਵੀ ਹੋਰ ਰੱਖੇ ਬਹੁਤ, ਜਿਆਦਾ ਤੇ ਮੌਸਮ
ਠੰਡਾ ਮੌਸਮ ਆਦਾ
ਅੱਛਾ ਜੀ। ਨਹੀਂ ਇੱਥੇ ਬਹੁਤ 'ਗਰਮੀ' ਹੋ ਰੱਖੀ ਬਹੁਤ ਜ਼ਿਆਦਾ
ਅੱਛਾ ਚਲੋ ਭੇਜ ਦਿੰਦੇ ਹਾਂ। ਤੁਹਾਡੇ ਵੱਲ 'ਬਾਦਲ'
ਕੋਈ ਨੀ ਭੇਜੋ ਥੋੜੀ 'ਠੰਡਕ' ਹੋਏ ਇੱਥੇ ਵੀ।
। ਹਾਂਜੀ ਹੋਰ। ਹੋਰ, ਹਾਂਜੀ। ਤੁਹਾਡੇ ਤੇ ਹੋਣੀ ਵੀ ਚਾਹੀਦੀ ਹੈ, ਤੁਹਾਡੇ ਤੇ ਉੱਧਰ 'ਫਸਲਾਂ' ਹੈਗੀਆਂ ਹਨਾ।
ਹੂੰ।
ਜਬ ਤੱਕ 'ਬਾਰਿਸ਼' ਨਹੀਂ ਪਵੇਗੀ। ਫਸਲਾਂ ਨੂੰ
ਹਾਂ, ਹਾਂ ਇ ਤੇ ਪਰ ਬਾਰਿਸ਼ ਵੀ ਮੌਸਮ ਬਣਦਾ ਹੈ। ਬਹੁਤ ਐਵੇਂ ਆਉਂਦਾ 'ਸਵੇਰੇ' ਤੇ ਐਵੇਂ ਮੌਸਮ ਸੀ ਬਹੁਤ ਤੇ ਪਾਰਿਸ਼ ਹੈਏਗੀ, ਮੈਂ ਬੋਲਿਆ ਆਪਣੇ ਮੈਨੂੰ ਮੈਂ ਕਿਹਾ ਬੱਚਿਆਂ ਨੂੰ ਛੋੜ ਆਓ ਨਹੀਂ ਤੇ ਬਾਰਿਸ਼ ਆ ਜਾਏਗੀ ਬਹੁਤ ਤੇਜ।
ਅੱਛਾ, ਅੱਛਾ ਹਾਂ ਤੇ ਹੈਹੀ ਹੈ। ਬਾਰਿਸ਼ ਹੁਣ ਜਦੋਂ ਆਉਣੀ ਓਨੇ ਤਾਂ ਹੀ ਆਣਾ। ਓਹੀ ਕਿੱਥੇ ਬਾਦਲ? ਉਹੀ ਬਾਦਲ ਆ ਕੇ ਅੱਗੇ ਲੰਘ ਜਾਂਦੇ ਨੇ ਨਾ ਹਾਂ ਹਾਂ। ਅੱਗੇ ਨਿਕਲ ਜਾਂਦਾ ਹਾਂਜੀ, ਹਾਂਜੀ ਹਾਂਜੀ।
ਕਈਆਂ ਸ਼ਹਿਰਾਂ ਤੇ ਪੰਜਾਬ ਵਿੱਚ ਦੇਖੋ, ਬਾਰਿਸ਼ ਹੋ ਰਹੀ ਏ।
ਹਾਂ, ਬਾਰਿਸ਼ ਆਨੀ ਤੇ ਬਹੁਤ ਜ਼ਰੂਰੀ ਹੈਗੀ ਹੈ। ਹੁਣ ਤੇ ਹਰ ਚੀਜ਼ ਨੂੰ ਜਰੂਰਤ ਹੈਗੀ ਹੈ, ਫਸਲਾਂ ਨੂੰ ਵੀ ਜ਼ਰੂਰਤ ਹੈਗੀ ਹੈ, ਨਦੀਆਂ ਨੂੰ ਵੀ।
ਹਾਂ, ਸਹੀ ਗੱਲ ਹੈਗੀ ਹੈ।
ਹੂੰ।
ਬਾਰਿਸ਼, ਬਾਰਿਸ਼ ਨੁਕਸਾਨ ਵੀ ਦਿੰਦੀ ਹੈਗੀ ਹੈ। ਫ਼ਾਇਦਾ ਵੀ ਦਿੰਦੀ ਹੈਗੀ ਜੇ ਜ਼ਿਆਦਾ ਆ ਜੇ ਨੁਕਸਾਨ ਨੇ।
ਬਸ ਉਹੀ ਹੈ ਨਹੀਂ ਮਤਲਬ ਠੀਕ, ਠੀਕ ਆਉਣੀ ਚਾਹੀਦੀ ਦੇਖੋ ਹਰ ਇੱਕ ਚੀਜ਼ ਨੁਕਸ ਹਾਨ ਦੇ ਫਾਇਦੇ ਦੋਨੋ ਹੁੰਦੇ ਨੇ। ਤੁਹਾਨੂੰ ਪਤਾ ਹੀ ਹੈ ਫ ਨੁਕਸਾਨ ਜ਼ਿਆਦਾ ਆ ਗਈ ਤੇ ਫਿਰ ਬਸ ਉਹੀ ਫਸਲਾਂ ਖਰਾਬ ਹੋ ਜਾਣਗੀਆਂ।
ਫਸਲਾਂ ਖ਼ਰਾਬ ਹੋ ਜਾਂਦੀ ਹੈ ਪੰਜਾਬ ਵਿੱਚ ਕਿੰਨਾ ਹਾੜ ਆਇਆ। ਕਿ
ਹੋਰ ਤੇ ਹਾਲ ਹੋ ਗਿਆਿ ਸੀ।
ਕਿੰਨਾ, ਬੁਰਾ ਹਾਲ ਹੋ ਗਿਆ ਸੀ।
ਹੁੰ, ਹੁੰ ਉਹੀ ਬਿਮਾਰੀਆਂ ਹੁੰ ਉਹੀ ਬਿਮਾਰੀਆਂ ਵੀ ਫੈਲਦੀਆਂ ਐ।
ਆ।
ਹਾਂ, ਡੇਂਗੂ ਮਲੇਰੀਆ ਵੀ ਜ਼ਿਆਦਾ ਭਾਰੀ ਬਰਸਾਤਾਂ ਕਰਕੇ ਹੀ ਹੋ ਜਾਂਦਾ ਹੈ ਗੰਦਾ ਪਾਣੀ ਭਰ ਜਾਂਦਾ ਏ, ਨਦੀਆਂ ਚ ਨਾਲੀਆਂ ਚ।
ਹਾਂਜੀ।
ਦਿੱਕਤ ਤੇ ਹੈ ਹੀ ਹੈ ਦੇਖੋ, ਠੀਕ-ਠਾਕ ਆਉਣੀ ਚਾਹੀਦੀ ਏ ਹਾਂ। ਠੀਕ, ਠਾਕ ਆਣੀ ਚਾਹੀਦੀ ਹੈ ਕਿ ਬੰਦਾ
ਕੀ ਐ ਹਫ਼ਤੇ ਪਹਿਲੇ ਆਈ ਸੀ ਸਭ ਚ ਆਈ ਵੀ ਹੋਏ ਡੇਢ ਪੋ ਦੋ ਘੰਟੇ ਆਈ ਤੇ ਇਨਾ ਪਾਣੀ ਭਰ ਗਿਆ ਸੀ ਸਾਡੇ ਇੱਥੇ ਤੇ
ਅੱਛਾ, ਅੱਛਾ
ਬਹੁਤ ਪਾਣੀ ਬੈ ਜ਼ਿਆਦਾ ਬਰਸਾਤ ਆ ਜੇ ਤੇ ਪਾਣੀ ਭਰ ਜਾਂਦਾ ਹੈ।
ਹਾਂ, ਪਾਣੀ ਤੇ ਭਰ ਜਾਂਦਾ ਏ ਫੇਰ ਅ ਨੇੜੇ, ਤੇੜੇ ਜਾਂਦੇ ਵੀ ਦਿੱਕਤ ਆ ਜਾਂਦੀ ਐ ਰਸਤੇ ਵਿੱਚ ਪਾਣੀ ਭਰ ਜਾਂਦਾ ਸੜਕ ੜਕਾ ਖ਼ਰਾਬ ਹੋ ਜਾਂਦੀਆਂ ਸਾਡੇ ਤੇ ਸੜਕਾਂ ਚ ਇੰਨੇ ਵੱਡੇ, ਵੱਡੇ ਖੋਡੇ ਪੈ ਜਾਂਦੇ ਨੇ।
ਹਾਂਜੀ। ਆਹ ਕੱਚੀ, ਕੱਚੀ ਸੜਕਾਂ ਆ ਨਾ ਫੇਰ ਉੱਥੇ ਪੈ ਜਾਂਦੇ ਨੇ।
ਹਾਂ, ਅੱਜ ਕੱਲ੍ਹ ਸੜਕਾਂ ਵੀ ਤੇ ਨੀ ਮਜ਼ਬੂਤ ਬਣਾਂਦੇ ਪਏ ਨੇ। ਉਹੀ, ਸੜਕਾਂ ਵੀ ਕੱਚੀਆਂ ਬਣਾਉਦੇ ਪਏ ਨੇ ਅੱਜ ਕੱਲ। ਹੁੰ, ਹੁੰ ਸੜਕਾਂ ਵੀ ਹਾਂਜੀ, ਹਾਂਜੀ ਸੜਕ ਕ ਵੀ ਕਚੀਆਂ ਬਣਾਉਂਦੇ ਪਏ ਨੇ ਅਜ ਕੱਲ।
ਦੋ ਤਿੰਨ ਮਹੀਨੇ ਹੋਏਗੀ ਸੜਕ ਬੰਨਨੀ ਸੀ ਵਿੱਚ ਟੋ ਖੱਡੇ ਹੋਏ ਦੇ ਨੇ। ਆਪਣੇ ਆਪ
ਹਾਂ ਉਹੀ ਓਈ ਬਰਸਾਤਾਂ ਦਾ ਪਾਣੀ ਵਿੱਚ ਵੜ ਜਾਂਦਾ ਸਾਰਾ ਖੱਡੇ ਹੋ ਜਾਂਦੇ ਨੇ ਉਹ ਤਾਂ ਫੇਰ ਐਕਸੀਡੈਂਟ ਵੀ ਹੁੰਦੇ ਨੇ।
ਹਾਂ, ਸਹੀ ਗੱਲ ਹੈਗੀ ਏ ਐਕਸੀਡੈਂਟ ਵੀ ਬਹੁਤ ਹੁੰਦੇ ਨੇ।
ਹਾਂ, ਜਿੰਹਨਾਂ ਨੇ ਤੇਜ਼ ਚਲਾਣੀ ਏ ਗੱਡੀ ਓ ਗੱਡੇ, ਵੱਡੇ ਥੋੜ੍ਹੀ ਦੇੇਖਦੇ ਨੇ। ਨਾਲ ਰਫਤਾਰ ਨਾਲ ਲੈ ਜਾਂਦੇ ਨੇ ਅੱਗੇ।
ਹਾਂਜੀ। ਕਿਉਂਕਿ ਅੱਜ-ਕੱਲ ਸਪੀਡ ਤੇ ਐਵੇਂ ਚਲਾ ਕਹਿੰਦੇ ਗੱਡੀਆਂ ਜਿਵੇਂ ਪਹਿਲੀ ਵਾਰ ਚਲਾਉਂਦੇ ਨੇ
ਦੇਖਲੋ ਉਹੀ ਨਾ ਅੱਜ-ਕੱਲ ਸੁਣਦੇ ਵੀ ਤੇ ਨਹੀ ਨਾ ਬੱਚੇ, ਫੇਰ ਉਹਨਾਂ ਨੇ ਅਪਣੀ ਕਰਨੀ ਹੁੰਦੀ ਆ ਇੰਨਾ ਸਮਝਾਈਦਾ ਹੋਲੀ ਚਲਾਓ, ਹੋਲੀ ਚਲਾਓ।
ਹੂ।
ਰੇਸਾਂ ਲਗਾਂਦੇ ਨੇ ਯਾਰਾਂ ਨਾਲ।
ਹਾਂ, ਜਰਾ ਅੱਜ ਕੱਲ ਇਹ ਹੀ ਹੁੰਦਾ ਵੇ ਬਈ ਜਿਵੇਂ ਬਈ ਆਪਣੇ ਹਾਣ ਦੇ ਬੱਚੇ-ਬੱਚੇ-ਬੱਚੇ ਇਕੱਠੇ ਚਲਦੇ ਨੇ ਬਈ ਰੇਸ ਲਗਾਨੇ ਆ ਕੌਣ ਪਹਿਲੇ ਸਪੀਡ ਤੇ ਜਾਂਦਾ ਹੈ, ਉਹਦੇ ਕਰਕੇ ਤੁਹਾਨੂੰ ਪਤਾ ਅੱਗੇ ਪਿੱਛੇ
ਬਸ, ਓਹੀ ਐਕਸੀਡੈਂਟ ਅੱਜ ਹੋਰ ਰੋਜ਼ ਨਿਊਜ਼ ਵਿਚ ਆਇਆ ਹੁੰਦਾ ਹੈ।
ਹਾਂ।
ਕੁਛ ਨਾ ਕੁਛ, ਹਮ ਐਵੀ ਹੁੰਦਾ ਹੈ, ਜ਼ਿਆਦਾ ਹੈਵੀ ਬਰਸਾਤਾਂ ਨਾਲ ਵੀ ਜਦੋਂ ਮੌਨਸੂਨ ਆ ਜਾਂਦਾ ਆਪਣਾ ਸਾਰੀ ਰੋਡਾਂ। ਬ੍ਰਿਜਿਸ ਸਾਰੀ ਬਿਲਡਿੰਗਾਂ, ਬਿਲਡਿੰਗਾਂ ਵੀ
ਹਸ ਦੇ ਕਰਕੇ ਸੀਲਨ ਆਉਣ ਲੱਗ ਜਾਂਦੀ ਏ ਤੇ ਬਰਸਾਤਾਂ ਦਾ ਪਾਾਣੀਠਹਿਰ ਜਾਂਦਾ ਉਹਦੇ ਕਰਕੇ ਸੀਲਨ ਨਲ ਲੱਗ ਜਾਂਦੇ ਆ,
ਹੂੰ
ਦਾ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਫੇਰ ਕੁਛ
ਹਾ ਜਿਨਾਂ ਦੇ ਹਾਂ ਜਿੰਨਾਂ ਦੇ ਘਰ ਕੱਚੇ ਬਣੇ ਹੁੰਦੇ ਨੇ ਲੈਂਟਰ ਵਗੈਰਾ ਵੀ ਕੱਚੇ ਹੀ ਪਾਏ ਹੁੰਦੇ ਨੇ ਇੰਨੇ ਸਾਰਾ ਇੱਟਾਂ ਪਾਣੀ ਪੀ ਜਾਂਦੀਆਂ।
ਹੂਮ ਉਹਦੇ ਕਰਕੇ ਜ਼ਿਆਦਾ ਹੁੰਦਾ
ਹੋਰ ਘਰ ਚੋਣ ਲੱਗ ਜਾਂਦੇ ਨੇ
ਹੂ
ਬਹੁਤ ਦਿੱਕਤ ਹੈਗੀ ਹੈ, ਜ਼ਿਆਦਾ ਬਰਸਾਤ ਵੀ ਨਾ ਬਹੁਤ ਦਿੱਕਤ ਦੇ ਜਾਂਦੀ ਹੈ।
ੳਹੀ ਤੇ ਬਰਸਾਤ ਤੇ ਬਹੁਤ ਹੀ ਦਿੱਕਤ ਹੁੰਦੀ ਏ, ਬਸ ਚੱਲ ਜੇ ਜਰੇ ਬਾਹਰ ਬਈ ਉਹ ਜਿਹੜੇ ਮਲਾ ਕੇ ਬੈਠੇ ਹੁੰਦੇ ਤੰਬੂ ਵਗੈਰਾ ਉਹਨਾਂ ਨੂੰ ਜਿਆਦਾ ਦਿੱਕਤ ਹੋਣ ਲੱਗ ਜਾਂਦੀ ਏ।
ਹਾਂ ੳਹੀ ਨਾ ਹੁਣ ਦੇਖੋ ਜ਼ਰੂਰੀ ਵੀ ਹੈ ਪਰ ਬਰਸਾਤ ਹੋਣੀ ਵੀ ਚਾਹੀਦੀ ਹੈ। ਪੇੜ ਪੌਦਿਆਂ ਨੂੰ ਵੀ ਜ਼ਰੂਰਤ ਹੁੰਦੀ ਹੈ, ਆਪਣੀ ਫਸਲਾਂ ਨੂੰ ਵੀ ਜ਼ਰੂਰਤ ਹੁੰਦੀ ਹੈ। ਬਸ ਇਹ ਕਿ ਇੱਕ ਲਿਮਿਟ ਵਿਚ ਜ਼ਰੂਰਤ ਹੁੰਦੀ ਹੈ।
ਹਮ ਬਰਸਾਤ ਕੀ ਐਤਕੀ ਕਿਉਂ ਨੀ ਜ਼ਿਆਦਾ ਤਾਂ ਨਹੀਂ ਹੋ ਰਹੀ ਹੈ ਤੁਹਾਨੂੰ ਪਤਾ। ਪੇੜ ਪੌਦੇ ਵੀ ਤੁਹਾਨੂੰ ਕੱ ਕੱਟੀ ਜਾ ਰ ਕੱਟੀ ਜਾ ਰਹੇ ਨੇ ਉਹਦੇ ਕਰਕੇ ਬਰਸਾਤ ਕਿੱਥੋਂ ਹੋਵੇ
ਬਸ ਓਹੀ ਐ। ਫੇਰ ਜਿੱਥੇ ਜ਼ਿਆਦਾ ਬਰਸਾਤ ਆ ਜਾਂਦੀ ਏ, ਫਿਰ ਬਾੜਾ ਆ ਜਾਂਦੀਆਂ
ਹਾਂ ਸਹੀ ਗੱਲ ਹੈ ਬਾੜ ਵੀ ਬੜੀ ਜਲਦੀ ਆਉਂਦੀ ਹੈ
ਹਾ ਲੋਕਾਂ ਦੇ ਘਰ ਉੱਜੜ ਜਾਂਦੇ ਨੇ,
ਸਹੀ ਗੱਲ ਐ
ਬਹੁਤ ਦਿੱਕਤ ਹੈਗੀ ਹੈ ਅ
ਬਰਸਾਤ ਨੇ ਤੇ ਹੱਦ ਕਰ ਦਿੱਤੀ ਆ ਜਦੋਂ ਆਉਂਦੀ ਫੇਿਰ ਇੱਕੋ ਦਮ ਆਉਂਦੀ ਏ ਹੁਣ ਉਹੀ ਤੇ ਗਿਆ ਹੁਣ ਤੇ ਸਾਵਣ ਲੱਗਣ ਸਾਵਣ ਵੀ ਲੱਗਣ ਵਾਲਾ ਤੇ ਬਰਸਾਤ ਨਾ ਚਾਲੂ ਹੋਈ ਹਲ ਤੀਕ
ਹਾਂ ਉਹ ਨਾ ਅੱਜ ਕੱਲ ਨਾ ਸਾਰਾ ਉਹ ਵੀ, ਜ ਜਨਸੰਖਿਆ ਵੀ ਜ਼ਿਆਦਾ ਵੱਧ ਗਈ ਏ ਨਾ, ਬੱਸ ਉਹਦੇ ਨਾਲ ਹੀ ਸਾਰਾ ਹਿੱਲਿਆ ਹੋਇਆ ਸਿਸਟਮ
ਹੂੰ,
ਕਦੀ ਕੁਛ ਹੋ ਜਾਂਦਾ ਹੈ। ਕਦੀ ਕੁਛ, ਕਦੀ ਕੁਛ, ਭੂਕੰਪ ਵੀ ਇੰਨੇ ਆਣ ਲੱਗ ਗਏ ਨੇ।
ਹਾਂ, ਹੁਣ ਦੇਖ ਲੋ ਰਾਜਸਥਾਨ ਚ ਕਹਿੰਦੇ ਸੀ ਕਦੀ ਬੂਕੰਪ ਨੀ ਆਂਦਾ। ਤੇ ਰਾਜਸਥਾਨ ਵਿੱਚ ਵੀ ਆਣ ਲੱਗ ਗਏ ਨੇ ਭੂਕੰਪ
ਤਾਂ ਭੂਕੰਪ ਆਣੇ ਸ਼ੁਰੂ ਹੋ ਗਏ ਨੇ ਅਲਰਟੀ ਚ, ਗਏ ਹਾਂ ਅਸੀਂ ਵੀ ਕਿਸੇ ਵੀ ਟਾਈਮ ਆ ਸਕਦਾ। ਅਲਰਟ ਤਾਂ ਹੈਗਾ ਸਾਡਾ ਵੀ। ਕਿਸੇ ਵੀ ਟਾਈਮ ਆ ਸਕਦਾ ਇੱਥੇ ਵੀ ਹਮ,
ਹਾਂ ਓਹੀਏ ਤੇ ਹਰ ਜਗ੍ਹਾ ਆਣ ਲੱਗ ਗਿਆ ਨਾ
ਹਮ ਹਰ ਜਗ੍ਹਾ ਹਾਂ ਪਹਿਲੇ ਤਾਂ ਘੱਟ ਆਂਦੇ ਸੀ ਹੁਣ ਤੇ ਥੋੜੇ ਥੋੜੇ ਹਮ
ਨਹੀਂ ਰਾਜਸਥਾਨੀ ਚ ਤੇ ਬਈ ਕਦੀ ਅਜ ਤਿਕਣ ਸੁਣਦੇ ਹੀ ਨਹੀਂ ਸੀ, ਹੁਣ ਤੇ ਉੱਥੇ ਵੀ ਆਣ ਲੱਗ ਗਏ ਨੇੇ।
ਹਾਂ ਉੱਥੇ ਵੀ ਆਏ ਨੇ।
ਹਾਂ ਇਹ ਪਿਛਲੇ ਬਈ ਹੋ ਗਿਆ। ਅੱਠ ਦਸ ਨਹੀਂ ਪੰਜ ਛੇ ਸਾਲ ਹੋ ਗਏ ਨੇ ਤਾਂ ਆਏਆ ਸੀ ਇੱਕ ਵਾਰੀ ਸੁਣਿਆ ਸੀ ਅਸੀਂ ਮੇਰੇ ਇਕੀ ਕਜ਼ਨ ਰੈਂਦੀ ਆ ਉੱਧਰ, ਤੇ ਉਹ ਦੱਸ ਰਹੇ ਸੀ।
ਹਾਂ
ਕਹਿੰਦੇ ਨਾ ਉੱਥੇ
ਦਿੱਕਤ ਹੋ ਹੀ ਜਾਂਦੀ ਦੇਖੋ ਬਰਸਾਤਾਂ ਨਾਲ ਸਭ ਚੀਜ਼ਾਂ ਜਾਮ ਵੀ ਲੱਗ ਜਾਂਦੇ ਨੇ ਜਿਨਾਂ ਦੇ ਪਾਰਸਲ ਵਗੈਰਾ ਟਰਾਂਸ ਰਟ ਤੋਂ ਜਿਨਾਂ ਦਾ ਸਮਾਨ ਜਾਣਾ ਹੁੰਦਾ ਹੈ ਉਹ ਵੀ ਦੇਰੀ ਨਾਲ, ਪੋਚਦਾ ਫੇਿਰ ਸਭ ਕੰਮ ਲੋਕਾਂ ਦੇ ਦੇਰੀ ਨਾਲ ਹੁੰਦੇ ਨੇ
ਇਹ ਗੱਲ ਜਿਵੇਂ ਬੱਚੇ ਸਕੂਲ ਜਾਣਾ ਹੈ ਕਈ ਵਾਰੀ ਬਈ ਓ ਟੋ ਵੀ ਫਸ ਜਾਂਦਾ ਹੈਗਾ ਬਈ ਚਿੰਤਾ ਰਹਿੰਦੀ ਹੈਗੀ ਹੱਲੇ ਬੱਚੇ ਆਏ ਨੀ ਬਰਸਾਤ ਵਿੱਚ
ਹਾਂ ਹਾਂ, ਦੇਰੀ ਤੇ ਹੋਈ ਜਾਂਦੀ ਏ ਦੇਖੋ। ਬਰਸਾਤਾਂ ਸਭ ਨੂੰ ਸਭ ਦੇ ਕੰਮ ਲੇਟ ਹੋ ਜਾਂਦੇ ਨੇ
ਹਾਂ ਸਭ ਦੇ ਹੋ ਜਾਂਦੇ ਸਹੀ ਗੱਲ ਹੈਗੀ।
ਹਮ ਚਲੋ ਫਿਰ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ